ਨਮਸਤੇ ਜੀ ਕਿਵੇਂ ਓ?
ਨਮਸਤੇ ਜੀ ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ ਜੀ ਹੋਰ ਸਭ ਘਰ ਪਰਿਵਾਰ ਠੀਕ ਐ ਜੀ।
ਹਾਂਜੀ-ਹਾਂਜੀ ਸਭ ਵਧੀਆ ਤੁਸੀਂ ਸੁਣਾਓ?
ਹਾਂਜੀ ਸਭ ਵਧੀਆ ਹੋਰ ਕਿੱਦਾਂ ਚੱਲ ਰੀਆਂ ਗਰਮੀ ਦੀ ਛੁੱਟੀਆਂ?
ਛੁੱਟੀਆਂ ਵਧੀਆ ਚੱਲ ਰਈਆਂ ਨੇ ਤੁਸੀਂ ਦੱਸੋ ਤੁਹਾਡੀਆਂ ਕਿਵੇਂ ਜਾ ਰੀਆਂ ਨੇ?
ਬਸ ਠੀਕ ਈ ਚੱਲੀ ਜਾ ਰੀਆਂ ਨੇ ਸਕੂਲ ਲਾਈਫ ਚ ਹਾਲੇ ਦਾ ਫ਼ਿਰ ਹੋਮਵਰਕ ਕਰਨਾ ਪੈਂਦਾ ਬਸ ਫਿਰ ਤਾਂ ਠੀਕ ਈ ਚੱਲ ਰੀਆਂ ਨੇ।
ਹੂੰ-ਹੂੰ ਕਿਤੇ ਘੁੰਮਣ ਨੀ ਗਏ?
ਹੈਂਜੀ ਘੁੰਮਣ ਗਏ ਸੀ ਅਸੀਂ ਅ ਮੇਰੇ ਮਤਲਬ ਕਜ਼ਨਸ ਆਏ ਹੋਏ ਸੀ, ਰਿਸ਼ਤੇਦਾਰ ਆਏ ਹੋਏ ਸੀ ਓਨਾਂ ਨਾਲ ਵੀ ਘੁੰਮਣ ਗਏ ਸੀ ਅਸੀਂ ਕਢਾਮ ਵਗੈਰਾ, ਪਟਿਆਲਾ ਵਗੈਰਾ ਐਵੇਂ ਘੁੰਮਣ ਗਏ ਸੀ ਅਸੀਂ ਤੇ ਖਾਟੂ ਸ਼ਾਮ ਜੀ ਵੀ ਜਾ ਕੇ ਆਏ ਆਂ ਅਸੀਂ।
ਵਧੀਆ-ਵਧੀਆ ਜਾਣਾ ਚਾਈਦਾ ਪਰ ਅੱਜ ਕੱਲ੍ਹ ਨਾ ਮਤਲਬ ਐਵੇਂ ਘੁੰਮਣ ਦੀਆਂ ਬੋਤ ਘੱਟ ਜਗ੍ਹਾ ਰੈ ਗਈਆਂ ਮਤਲਬ ਜਾਦਾਤਰ ਨਾ ਆਪਾਂ ਨੂੰ ਇਤਿਹਾਸਿਕ ਜਗ੍ਹਾ ਤੇ ਜਾਣਾ ਚਾਈਦਾ ਤਾਂ ਕੀ ਆਪਾਂ ਨੂੰ ਪਤਾ ਲੱਗੇ।
ਹਾਂਜੀ ਏ ਗੱਲ ਤਾਂ ਤੁਹਾਡੀ ਬਿਲਕੁੱਲ ਸਈ ਆ ਜੀ ਇਤਿਹਾਸਿਕ ਜਗ੍ਹਾ ਮਤਲਬ ਉੱਥੇ ਜਾ ਕੇ ਸਾਨੂੰ ਸਾਡਾ ਇਤਿਹਾਸ ਪਤਾ ਲੱਗਦਾ ਹਨਾ ਕਿਸੇ ਜਾ ਕੇ ਮਤਲਬ ਅਲੱਗ ਦਿਲ ਨੂੰ ਸਕੂਨ ਜਾ ਮਿਲਦੈ।
ਹਾਂਜੀ ਕਿਉਂਕਿ ਦੇਖੋ ਹਨਾ ਮੋਲ ਵਗੈਰਾ ਤਾਂ ਏ ਤਾਂ ਆਪਾਂ ਕਦੇ ਵੀ ਜਾ ਸਕਦੇ ਆ, ਪਰ ਜਦੋਂ ਆਪਾਂ ਫੈਮਲੀ ਜਾਂ ਫਰੈਂਡਸ ਨਾਲ ਜਾ ਰਏ ਆ ਤੇ ਕਿਤੇ ਐਵੇਂ ਧਾਰਮਿਕ ਸਥਾਨ ਤੇ, ਜਾਂ ਕਿਤੇ ਐਵੇਂ ਦੀ ਥਾਂ ਤੇ ਜਾਈਏ, ਜਿਦੇ ਨਾਲ ਆਪਣਾ ਇਤਿਹਾਸ ਜੁੜੇਆ ਹੋਏਆ ਹੋਵੇ।
ਸਈ ਗੱਲ ਨਾਲੇ ਓੱਥੇ ਆਪਣਾ ਇਤਿਹਾਸ ਯਾਦ ਕੀਤਾ ਜਾਂਦਾ ਨਾਲੇ ਮਨ ਨੂੰ ਸਕੂਨ ਮਿਲਦੇ ਨਾਲੇ ਇੰਜੋਏ ਵੀ ਕੀਤਾ ਜਾਂਦਾ ਸਾਰੀ ਚੀਜ਼ਾਂ ਇਕੱ ਇਕੱਠੀਆਂ ਹੋ ਜਾਂਦੀਆਂ ਨੇ।
ਹਾਂਜੀ ਹਾਂ ਕਿਉਂਕਿ ਅੱਜ -ਕੱਲ ਜੇ ਆਪਾਂ ਦੇਖੀਏ ਤਾਂ ਹਰ ਇੱਕ ਨਾ ਮਤਲਬ ਫੋਨ ਚ ਈ ਬਿਜੀ ਆ, ਆਪਾਂ ਅਗਰ ਕਿਸੇ ਨੂੰ ਪੁੱਛੀਏ ਕਿ ਹਾਂ ਤੁਆਨੂੰ ਥੋੜ੍ਹਾ ਬੋਤ ਪਤਾ ਪਿਛਲੇ ਟਾਈਮ ਬਾਰੇ ਜਾਂ ਕੀ ਹੋਇਆ ਸੀ, ਕੀ ਨੀ, ਓਨਾਂ ਨੂੰ ਪਤਾ ਈ ਨਹੀਂ ਹੈਗਾ ਕਿਉਂਕਿ ਓਨਾਂ ਨੇ ਚੀਜ਼ ਬਾਰੇ ਕਦੇ ਸਰਚ ਈ ਨਈ ਕਰੀ।
ਸਈ ਗੱਲ ਐ ਮਤਲਬ ਆਪਣਾ ਤਾਂ ਹਾਲੇ ਫੇਰ ਵੀ ਠੀਕ ਆ, ਅੱਗੇ ਆਣ ਵਾਲੀ ਪੀੜ੍ਹੀਆਂ ਹੋਰ ਮਤਲਬ ਓਨਾਂ ਨੂੰ ਹੋਰ ਨੀ ਪਤਾ ਹੋਣਾ। ਫੇਰ ਅੱਗੇ ਹੋਰ ਮ-ਮਤਲਬ ਅੱਗੇ -ਅੱਗੇ ਖ਼ਤਮ ਈ ਹੁੰਦਾ ਜਾਊਗਾ, ਗੱਲ ਤਾਂ ਤੁਆਡੀ ਬਿਲਕੁਲ ਸਈ ਐ ਜੀ।
ਜੀ ਹਾਂ ਕਿਉਂਕਿ ਦੇਖੋ ਅਗਰ ਆਪਾਂ ਇਤਿਹਾਸ ਨਾਲ ਜੁੜਾਂਗੇ, ਆਪਣੇ ਸੱਭਿਆਚਾਰ ਨਾਲ ਜੁੜਾਂਗੇ ਤਾਂ ਹੀ ਆਪ ਆਪਾਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਬਚਾ ਸਕਦੇ ਆ।
ਸਈ ਗੱਲ ਐ, ਪਰ ਬਸ ਪਤਾ ਹੋਣਾ ਚਾਈਦਾ ਆਪਾਂ ਪੰਜਾਬੀ ਆ ਹਨਾ ਪਰ ਆਪਣਾ ਇਤਿਹਾਸ ਪਤਾ ਹੋਣਾ ਚਾਈਦਾ ਐ ਮਤਲਬ ਪਤਾ ਹੋਣਾ ਚਾਈਦਾ ਕੀ ਆਪਣੇ ਇਤਿਹਾਸ ਵਿੱਚ ਆਪਣੇ ਨਾਲ ਕੀ -ਕੀ ਹੋਇਆ ਸੀ ਹਨਾ। ਅਸੀਂ ਕਿੰਨ -ਕਿੰਨ ਚੀਜ਼ਾਂ ਤੋਂ ਨਿਕਲ ਕੇ ਆਏ ਆ, ਆਪਾਂ ਨੂੰ ਪਤਾ ਹੋਣਾ ਚਾਈਦਾ ਹਰੇਕ ਗੱਲ ਬਾਰੇ ਹਾਂਜੀ। ਮੈਂ ਹਰੇਕ ਜਗ੍ਹਾ ਚੱਲ ਜਾਂਨੇ ਆ ਗੁਰਦੁਆਰੇ ਵੀ ਅਸੀਂ ਮਤਲਬ ਅਨੰਦਪੁਰ ਸਾਹਿਬ ਵੀ ਜਾ ਆਏ ਆ। ਹਨਾ ਫੇਰ ਖਾਡੂ ਸ਼ਾਮ ਜੀ ਵੀ ਜਾ ਆਏ ਆ ਤੇ ਵਰੀਨਦਾਵਨ ਵੀ ਜਾ ਆਏ ਮਤਲਬ ਸਾਰੇ ਜਗ੍ਹਾ ਘੁੰਮੇ ਆਏ ਆ ਹੁਣ ਤੱਕ, ਜਿੱਥੇ ਵੀ ਮੌਕਾ ਮਿਲਿਆ ਅੱਗੇ ਜੇ ਮੌਕਾ ਮਿਲੁਗਾ ਅੱਗੇ ਵੀ ਜਾ ਕੇ ਕੇ ਆਵਾਂਗੇ, ਮਤਲਬ ਸਾਨੂੰ ਤਾਂ ਵਧੀੳਆ ਲੱਗਦਾ ਐਵੇਂ ਕਲਚਰ। ਮਤਲਬ ਐਵੇਂ ਰਿਜਨਲ ਜਗ੍ਹਾ ਤੇ ਹਾਂਜੀ ਘੁੰਮਣ ਵਾਸਤੇ।
ਕਿਉਕਿ ਵਧੀਆ ਏ, ਏਹ ਆਪਾਂ ਘੁੰਮਦੇ ਫਿਰਦੇ ਆਪਾਂ ਨੂੰ ਪਤਾ ਲੱਗਦਾ।
ਹਾਂਜੀ ਗੱਲ ਤਾਂ ਤੁਆਡੀ ਸਈ ਐ ਜੀ।
ਹਾਂਜੀ ਹਾਂ ਕਿਉਂਕਿ ਦੇਖੋ ਨਾ ਪੇਲਾਂ ਦਾ ਸੱਭੇਆਚਾਰ ਕਿੰਨਾ ਵਧੀਆ ਸੀਗਾ ਹਰ ਮਤਲਬ ਪਿੰਡਾਂ ਚ ਈ ਰੈਣਾ ਹਨਾ? ਘਰ ਦਾ ਏ ਖਾਣਾ ਹਰ ਇੱਕ ਚੀਜ਼ ਹੋਗੀ ਇਤਿਹਾਸ ਹਰ ਇੱਕ ਬੰਦਾ ਓਦੇ ਨਾਲ ਜੁੜੇਆ ਹੋਏਆ ਸੀ, ਪਰ ਅੱਜ -ਕੱਲ ਹਾਂ
ਹਾਂਜੀ ਮੈਂ ਜੀਵੇੈਂ ਕਮਰੇ ਚ ਬੈਠੀ ਸੀ ਹਨਾ ਤੇ ਮੈਂ ਮਤਲਬ ਐਵੇਂ ਨਾ ਬੈਠੀ ਸੀ। ਤੇ ਫੋਟਵਾ ਪਈਆਂ ਸਾਹਮਣੇ ਮੇਰੇ ਮੰਮਾ -ਪਾਪਾ ਦੇ ਵਿਆਹ ਦੀਆਂ ਤੇ ਉਹਦੇ ਵਿੱਚ ਵੀ ਦੇਖੇਆ ਤੇ ਪੇਲਾਂ ਦੀ ਸ਼ਾਦੀਆਂ ' ਤੇ ਹੁਣ ਦੇ ਵਿਆਹ ਸ਼ਾਦੀਆਂ ਵਿੱਚ ਕਿੰਨਾ ਈ ਡਿਫਰੈਂਸ ਆ ਗੇਆ। ਪੇਲੇ ਸਿੰ ਪਲ ਸ਼ਾਦੀਆਂ ਵਿਆਹ ਹੁੰਦੇ ਸੀ ਹਨਾ ਹੁਣ ਤਾਂ, ਏਨਾ- ਏਨਾ ਖਰਚਾ ਈ ਦਿਨ ਦੇ ਮਤਲਬ ਪ੍ਰੋਗਰਾਮ ਤੇ ਬੰਦਾ ਕਰ ਦਿੰਦਾ ਜਿੰਨਾ ਪੇਲੇ ਪੂਰਾ ਵਿਆਹ ਹੋ ਜਾਂਦਾ ਸੀ ਓਨਾਂ ਤਾ ਬੰਦਾ ਹੁਣ ਸਿਰਫ ਕੱਪੜੇਆਂ- ਕੱਪੜੇਆਂ ਤੇ ਕੱਢ ਦਿੰਦਾ ਖਰਚਾ।
ਹਾਂਜੀ ਹਾਂ ਕਿਉਂਕਿ ਪਹਿਲਾਂ ਵਾਲੇ ਵਿਆਹ ਬਿਲਕੁਲ ਸਿੰਪਲ ਸਾਦੇ ਹੁੰਦੇ ਸੀਗੇ ਹਨਾ? ਬੰਦੇ ਨੂੰ ਖੁਸ਼ੀ ਵੀ ਹੁੰਦੀ ਸੀਗੀ ਅੱਜ -ਕੱਲ ਤਾਂ ਅਗਲਾ ਟਾਈਮ ਟੂ ਟਾਈਮ ਤੇ ਆਂਦਾ ਐ ਤੇ ਤੁਸੀਂ ਦੇਖੋ ਹਨਾ ਦੋ ਤਿੰਨ -ਮੀਨੇ ਪੇਲਾਂ ਆਪਾ ਵਿਆਹ ਦੀ ਤਿਆਰੀ ਕਰਨ ਲੱਗ ਜਾਂਨੇ ਆ। ਕੱਪੜੇਆਂ ਤੇ ਖ਼ਰਚਾ ਅੱਡ ਕਰਦੇ ਆ ਹਨਾ ਜਵੈਲਰੀ ਵਗੈਰਾ ਤੇ ਅੱਡ ਕਰਦੇਆਂ ਤੇ ਇਹ ਵੀ ਨੀ ਪਤਾ ਹਨਾ ਫੇਰ ਆਪਾਂ ਨੂੰ ਟਾਈਮ ਮਿਲੇ ਨਾ ਮਿਲੇ ਆਪਾਂ ਐ ਹੀ ਕਹਿੰਨੇ ਆ ਕਿ ਚਲੋ ਘੰ ਜਾਂ ਡੇਢ ਘੰਟੇ ਹੀ ਜਾ ਜਾਂਨੇ ਆ।
ਆਹ ਆਹ ਗੱਲ ਚਲੋ ਵੱਖਰੀ ਰਹੀ ਇੱਕ ਦੇਖਿਆ ਪਹਿਲੇ ਮਤਲਬ ਇੱਕ ਦਿਨ ਹਨਾ ਬੰਦੇ ਨੇ ਵਿਆਹ ਵਾਲੇ ਦਿਨ ਬਸ ਪਾਣੇ ਹੁਣ ਨਾ ਚਾਰ, ਵਿਆਹ ਤੋਂ ਚਾਰ ਦਿਨ ਪਹਿਲਾਂ ਫੰਕਸ਼ਨ ਹੁੰਦੇ ਚਾਰ ਦਿਨ ਬਾਅਦ। ਮਹਿੰਦੀ ਦਾ ਅਲੱਗ ਹਨਾ, ਹਲਦੀ ਦਾ ਅਲੱਗ ਰਿਸੈਪਸ਼ਨ ਦਾ ਅਲੱਗ ਫੇਰ ਜਾਗੋ ਦਾ ਅਲੱਗ ਬੰਦਾ ਜਿੰਨਾ ਵਿਆਹ ਤੇ ਖਰ ਚਾ ਹੋਣਾ ਹੁੰਦਾ ਉਸ ਤੋਂ ਬਾਅਦ ਤਾਂ ਕੱਪੜਿਆਂ ਤੇ ਕਰ ਦਿੰਦਾ ਮਤਲਬ ਕਿੰਨੇ ਚੇਂਜ ਆ
ਬਿਲਕੁਲ। ਬਿਲਕੁਲ ਉਹੀ ਤਾਂ ਹੈ ਕਿ ਪਹਿਲਾਂ ਹਨਾ ਜ਼ਿੰਦਗੀ ਜਿੰਨੀ ਸਿੰਪਲ ਸਾਦੀ ਸੀ ਨਾ ਓਨੀਓ ਸੌਖੀ ਸੀਗੀ। ਅੱਜਕੱਲ੍ਹ ਆਪਾਂ ਨੂੰ ਜਿੰਨੀਆਂ ਸੁਵਿਧਾਵਾਂ ਮਿਲ ਗਈਆਂ ਜਿਵੇਂ ਟੀਵੀ ਹੋਗੇ ਏਸੀ ਹੋ ਗਿਆ ਆਪਾਂ ਓਨੇ ਹੀ ਲੇਜ਼ੀ ਹੁੰਦੇ ਜਾ ਰਹੇ ਆ ਓਨੀ ਉਸ ਚੀਜ਼ ਨਾਲ ਆਪਾਂ ਡਿਕ ਟ ਹੁੰਦੇ ਜਾ ਰਹੇ ਆ।
ਹਾਂਜੀ ਪਹਿਲਾਂ ਦੇ ਲੋਕ ਮਤਲਬ ਧੁੱਪ ਵਿੱਚ ਵੀ ਕੰਮ ਕਰਨਾ ਕੋਈ ਪਰਵਾਹ ਨੀ ਹੁਣ ਮਤਲਬ ਕੋਈ ਬੰਦਾ ਅੰਦਰੋਂ ਨਿਕਲ ਕੇ ਧੁੱਪ ਵਿੱਚ ਬਗ ਜੇ ਨਾ ਬਈ ਮੈਂਥੋ ਤਾਂ ਨਾ ਆਹ ਕੰਮ ਹੁੰਦਾ ਮਤਲਬ ਪਹਿਲਾਂ ਦੇ ਲੋਕਾਂ ਤੇ ਹੁਣ ਦੇ ਲੋਕਾਂ ਵਿੱਚ ਕਿੰਨਾ ਜ਼ਿਆਦਾ ਫ਼ਰਕ ਆ ਗਿਆ।
ਹਾਂਜੀ ਹਾਂ ਆਪਾਂ ਤਾਂ, ਆਪਾਂ ਤਾਂ ਦਸ ਮਿੰਟ ਨੀ ਧੁੱਪ 'ਚ ਖੜ ਸਕਦੇ ਹੈਗੇ ਪਹਿਲਾਂ ਵਾਲੇ ਦੇ ਖੋ ਸਾਰਾ ਦਿਨ ਹਨਾ ਧੁੱਪ 'ਚ ਖੇਤਾਂ ਚ ਕੰਮ ਕਰਦੇ ਸੀ ਉਹਨਾਂ ਦੀ ਖੁਰਾਕਾਂ ਵੀ ਵਧੀਆ ਸੀਗੀਆਂ। ਘਰ ਦਾ ਹਨਾ ਖਾਂਦੇ ਸੀ ਦੇਸੀ ਘਿਉ ਹੋ ਗਿਆ, ਲੱਸੀ ਅੱਜਕੱਲ ਆਲੇ ਬੱਚੇ ਤਾਂ ਕੁਛ ਖਾਂਦੇ ਹੀ ਨੀ ਹੈਗੇ।
ਹਾਂਜੀ-ਹਾਂਜੀ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਐ ਅੱਜਕੱਲ ਦੇ ਜਵਾਕ ਕੁਛ ਨੀ ਖਾਂਦੇ ਹੈਗੇ ਬਸ ਉਹਨਾਂ ਨੂੰ ਜੰਕ ਫੂਡ ਖਵਾਈ ਚੱਲੋ ਜਿਨਾਂ ਮਰਜੀ।
ਹਾਂਜੀ ਹਾਂ, ਉਹੀ ਐ ਕਿ ਬਜ਼ਾਰੀ ਚੀਜ਼ਾਂ ਹੋਗੀਆਂ ਹਨਾ ਜਿਵੇਂ ਅੱਜਕੱਲ੍ਹ ਜੰਕ ਫੂਡ ਹੋ ਗਏ
ਹਾਂਜੀ-ਹਾਂਜੀ, ਬਹੁਤ ਜ਼ਿਆਦਾ ਮਤਲਬ ਘਰ ਦੀ ਚੀਜ਼ਾਂ ਨਾਲੋਂ ਜੰਕ ਫੂਡ ਪਸੰਦ ਕਰਦੇ ਆ ਅੱਜ ਦੀ ਜਨਰੇਸ਼ਨ ਖਾਣਾ।
ਵੇਖੋ ਪਹਿਲਾਂ ਹਨਾ ਬਾਜਰਾ, ਮੱ ਕੀ ਕਿੰਨਾ ਕੁਛ ਹੁੰਦਾ ਸੀ ਹਰ ਇੱਕ ਚੀਜ਼ ਹਨਾ ਖੇਤਾਂ ਦੀ ਹੁੰਦੀ ਸੀਗੀ ਆਪਣੇ ਘਰ ਦੀ ਹੁੰਦੀ ਸੀਗੀ। ਬੰਦਾ, ਹਾਂ ਹਨਾ ਘਰ ਦੀ ਚੀਜ਼ ਖਾਂਦਾ ਸੀ ਸਬਜ਼ੀਆਂ ਹਰੀਆਂ ਸਬਜ਼ੀਆਂ ਹੋ ਗੀਆਂ, ਹਰ ਇੱਕ ਚੀਜ ਅੱਜਕੱਲ੍ਹ ਤੁਸੀਂ ਦੇਖੋ ਹਰ ਇੱਕ ਚੀਜ਼ ਇੱਕ ਮਿਲਾਵਟ ਆਣ ਲੱਗੀ ਤੇ ਅਗਲਾ ਘਰੇ ਇਸ ਚੀਜ਼ ਦੀ ਕੋਈ ਖੇ ਤੀ ਕਰਦਾ ਨੀ ਹੈਗਾ ਬਾਜ਼ਾਰੋਂ ਈ ਲੈ ਕੇ ਆਂਦਾ।
ਹਾਂ ਅੱਜਕੱਲ ਫਿਰ ਬਿਮਾਰੀਆਂ ਵੀ ਆਉਂਨੀਆਂ ਈ ਲੱਗ ਰਹੀਆਂ ਨੇ। ਜਿਵੇਂ ਪਹਿਲਾਂ ਸਰ੍ਹੋਂ ਦਾ ਸਾਗ ਹੋ ਗਿਆ, ਮੱਕੀ ਦੀ ਰੋਟੀ ਹੋ ਗਈ, ਬਾਜਰੇ ਦੀ ਰੋ ਟੀ ਹੋ ਗਈ ਉਹ ਘਰ ਦੀ ਚੀਜ਼ਾਂ ਹੋਣੀਆਂ, ਹੁਣ ਲੋਕੀ ਖਾਣ ਹੁਣ ਲੋਕੀ ਖਾਣਗੇ- ਹੁਣ ਲੋਕ ਖਾਣਗੇ ਕੀ ਨਾਮ ਹੈ ਆਪਣਾ ਮੈਦੇ ਦੇ ਬਣੇ ਹੋਏ ਮੋਮੋਜ। ਹਨਾ ਮੈਦੇ ਦੀਆਂ ਚੀਜ਼ਾਂ, ਬਾਹਰ ਤਲਿਆ ਹੋਇਆ
ਹਾਂ ਲੱਸੀ, ਦਹੀਂ, ਮੱ ਖਣ ਕੋਈ ਨਾ ਖਾਂਦਾ ਹੈਗਾ ਤੇ ਮਤਲਬ ਕਿਸੇ ਦੇ ਹੀ ਘਰੇ ਹੁੰਦਾ ਵੈਸੇ ਤਾਂ ਹਰ ਕੋਈ ਹੁਣ ਤਾਂ ਮੱਝਾਂ ਬਹੁਤ ਘੱਟ ਈ ਰੱਖਦੇ ਨੇ ਪਿੰਡ ਵਗੈਰਾ 'ਚ ਹੁੰਦਾ। ਤੇ ਤੁਸੀਂ ਦੇਖ ਲਓ ਹਨਾ ਕਈ ਬੱਚੇ ਜਾਂ ਪੇਰੈਂਟਸ ਵੀ ਚਲੋ ਕਈ ਕਹਿੰਦੇ ਨੇ ਵੀ ਨਹੀਂ ਅਸੀਂ ਘਰ ਦੀ ਲੱਸੀ ਨੀ ਪੀਣੀ ਹੈਗੀ ਅਸ ਤਾਂ ਬਾਹਰ ਆਲੀ ਪੀਣੀ ਏ ਕਿਉਂਕਿ ਉਹਨਾਂ ਨੂੰ ਉਵੇਂ ਦੀ ਚੀਜ਼ ਦੀ ਆਦਤ ਆ।
ਹਾਂਜੀ ਰੋਜ਼ ਕਰਦੇ ਜੇੜੇ ਕੰਮ ਉਦੀ ਆਦਤ ਪੈ ਜਾਂਦੀ ਹੁਣ ਬੰਦੇ ਨੂੰ ਜ ਰੋਜ਼ ਈ ਬਾਰ 'ਚ ਖਾਣੀਆਂ ਜਾਂ ਕੁਝ ਬਾਰ ਤੋਂ ਮੰਗ ਕੇ ਪੀਣਾ ਖਾਣਾ ਫਿਰ ਉਨੂੰ ਉਸ ਦੀ ਆਦਤ ਪੈਜੂਗੀ ਨਾ।
ਜੀ ਹਾਂਜੀ ਬਿਲਕੁਲ-ਬਿਲਕੁਲ ਇਹੀ ਹੈ ਕਿ ਹਨਾ ਚਲੋ ਪੈਲਾਂ ਦਾ ਕਲਚਰ ਬਹੁਤ ਵਧੀਆ ਸੀਗਾ ਮਤਲਬ ਹਰ ਇੱਕ ਚੀਜ਼ ਘਰ ਦੀ ਹੋਣਾ ਤੇ ਤੁਸੀਂ ਪਹਿਰਾਵਾ ਵੀ ਦੇਖਲੋ ਕਿੰਨਾ ਵਧੀਆ ਸੀ ਅੱਜ ਕੱਲ੍ਹ ਹਰ ਇੱਕ ਚੀਜ਼-ਚੀਜ਼ ਜੇੜੀ ਆ ਓ ਚੇਂਜ ਹੋ ਗਈ। ਕੀਫ
ਸਈ ਗੱਲ ਹੈ ਜੀ।
ਹਰ ਇੱਕ ਨਵੀ-ਨਵੀ ਚੀਜ਼ ਆ ਗਈ ਬੰਦਾ ਪਿਛਲੀਆਂ ਚੀਜ਼ਾਂ ਆਪਣੇ ਸੱਭਿਆਚਾਰ ਨੂੰ ਭੁੱਲਦਾ ਜਾ ਰਿਆ ਐ ਆਪਣੇ ਮਤਲਬ ਜੋ ਪੈਲਾਂ ਸੀਗੇ ਇਨਸਾਨ ਬਹੁਤ ਸੀ। ਬਲ ਸਾਦੇ ਸੀਗੇ ਉਨਾਂ ਨੂੰ ਕੋਈ ਐਵੇਂ ਦੀ ਚੀਜ਼ ਕੋਈ ਮੈਂਗੀ ਚੀਜ਼ ਹੋ ਗਈ ਜਾਂ ਕੋਈ ਟਰੈਂਡ ਕਿਸੇ ਚੀਜ਼ ਨਾਲ ਮਤਲਬ ਨੀ ਸੀਗਾ।
ਸਈ ਗੱਲ ਐ ਪੈਲੇ ਪਰ ਬੰਦਿਆਂ ਉਨਾਂ ਨੂੰ ਨੀਆਂ ਹੀ ਮਤਲਬ ਜਿੰਨੀਆਂ ਮਤਲਬ ਘੱਟ ਸਹੂਲਤਾਂ ਸੀਗੀਆਂ ਓਨੀਆਂ ਘੱਟ ਟੈਨਸ਼ਨਾਂ ਸੀਗੀਆਂ। ਹੁਣ ਜਿੰਨੀਆਂ ਸਹੂਲਤਾਂ ਹੋ ਗਈਆਂ ਬੰਦੇ ਨੂੰ ਬੰਦਾ ਓਨਾ ਜਾਦਾ ਟੈਂਸ਼ਨਾਂ 'ਚ ਘਿਰਿਆ ਰੈਂਦਾ ਸਾਰਾ ਦਿਨ
ਹਾਂਜੀ ਹਾਂ ਓਨੀ ਓ ਟੈਸ਼ਨਾਂ ਹੋਗੀਆਂ ਤੁਸੀ ਦੇਖੋ ਹਨਾ। ਬਿਜਲੀ ਦਾ ਬਿੱਲ ਹੋ ਗਿਆ ਕਿਉਂਕਿ ਕਿੰਨੀਆਂ ਹਰ ਇੱਕ ਚੀਜ਼ ਤਾਂ ਬਿਜਲੀ ਤੇ ਚੱਲਦੀ ਐ।
ਸਈ ਗੱਲ ਐ ਜੀ।
ਉਸ ਚੀਜ਼ ਦਾ ਵੀ ਹੁੰਦਾ ਆਪਾਂ ਤੇ ਇਸ ਚੀਜ਼ ਬਿਨਾਂ ਆਪਾਂ ਹਨਾ ਮਤਲਬ ਆਪਣੀ ਲਾਈਫ ਮਤਲਬ ਸੋਚ ਵੀ ਨਈ ਸਕਦੇ ਵੀ ਨਈ ਜੀ ਸਕਦੇ ਕਿਉਂਕਿ ਦੇਖੋ ਹਰ ਇੱਕ ਚੀਜ਼ ਅੱਜ ਕੱਲ੍ਹ ਜ਼ਰੂਰੀ ਐ ਚਾਹੇ ਓ ਫੋਨ ਐ। ਟੀ ਵੀ ਐ।
ਹਾਂਜੀ ਹਾਂ ਐਂ ਆਪਾਂ ਨੂੰ ਚੀਜ਼ਾਂ ਸੋਚ ਪੁੱਛਣੀਆਂ ਚਾਈਦੀਆਂ ਨੇ।
ਹੁਣ ਆਪਾਂ ਪੈਲਾਂ ਆਲੇ ਬੰਦਿਆਂ ਦੀ ਰੀਸਲ ਕਿੱਥੇ ਕਰ ਲਾਂਗੇ ਹੁਣ ਆਪਣੇ ਤੋਂ ਮਤਲਬ ਪੰਜ ਮਿੰਟ ਪੱਖੇ ਬਿਨ ਵੀ ਨਈ ਰਿਆ ਜਾਂਦਾ ਤੇ ਪੈਲੇ ਲੋਕੀ ਘੰ ਅ ਚਾਰ-ਚਾਰ ਪੰਜ-ਪੰਜ ਘੰਟੇ ਧੁੱਪਾਂ ਵਿੱਚ ਵੀ ਲੱਗੇ ਰੈਂਦੇ ਸੀ ਉਨਾਂ ਨੇ ਦੁਪੈਰਿਆਂ ਦਾ ਪਤਾ ਨੀ ਹੁੰਦਾ ਸੀ। ਕੱਦ ਲੰਘਿਆ ਅੱਜ ਘਰੇ ਬੈਠੇ ਆਪਾਂ ਦੁਪੈਰੇ ਖੱਡਣੇ ਔਖੇ ਹੋ ਜਾਂਦੇ ਨੇ ਕਿਉਂਕਿ ਸਾਰਾ ਦਿਨ ਵੇਲੇ ਹੈ ਨਾ ਲੋਕੀ ਬਸ ਘਰੇ ਬੈਠੇ
ਤੁਸੀਂ ਦੇਖੋ ਵੀ ਹਾਂਜੀ ਕਿਉਂਕਿ ਤੁ ਦੇਖੋ ਵੀ ਸਾਰਾ ਪਿੰਡ-ਪਿੰਡ ਹੀ ਹੋ ਗਿਆ ਚਲੋ ਨਾ ਸਾਰਾ ਪਿੰਡ ਛੱਤਾਂ ਤੇ ਸੌਂਦਾ ਸੀ ਨਾ ਕੋਈ ਪੱਖਾ ਨਾ ਕੁਛ
ਤੇ ਪੈਲਾਂ ਰੌਣਕਾਂ ਲੱਗੀਆਂ ਰੈਂਦੀਆਂ ਸੀਗੀਆਂ ਕੋਠਿਆਂ ਉੱਥੇ ਮਤਲਬ ਇੱਕ ਘਰ ਦੇ ਉੱਤੇ ਹਨਾ ਬੈਠੇ ਲੋਕੀ ਤੇ ਇੱਕ ਘਰ ਦੇ ਘਰ ਵਿੱਚ ਹੀ ਲੋਕ ਬੰੰਦੇ ਐਂਵੇ ਝੁੰਡ ਬਣਾ ਕੇ ਬੈਠਦੇ ਹਨਾ ਰਾਤਾਂ ਤੱਕ ਹੱਸੀ ਖੇਡੀ ਜਾਣਾ ਬੋਲੀ ਜਾਣਾ ਤੇ ਰਾਤਾਂ ਵੀ ਵਧੀਆ ਲੰਘਦੀਆਂ ਦਿਨਾਂ ਵਿੱਚ ਵੀ ਲੋਕ ਕੱਠੇ ਰੈਂਦੇ ਅੱਜ ਕੱਲ੍ਹ ਤਾਂ ਕੋਈ ਕੱਠੇ ਘਰ ਆ ਕੇ ਵੀ ਰਾਜੀ ਹੀ ਹੈਗਾ ਕਿਸੇ ਨਾਲ ਕਿਸੇ ਨੇ ਦੋ ਵਰਡ ਗਲਤ ਬੋਲਦੇ ਜਾਂ ਮਜ਼ਾਕ ਕੈ ਤਾ ਬਸ ਕਿਸੇ ਨਾਲ ਰੈਂਣਾ ਨੀ। ਹੋ ਜਾਣਾ ਮਤਲਬ ਪੈਲਾਂ ਦੀ ਲਾਈਫ ਜਾਦਾ ਵਧੀਆ ਸੀ ਹੁਣ ਦੀ ਲਾਈਫ ਨਾਲੋਂ ਬਹੁਤ ਜਾਦਾ ਵਧੀਆ ਸੀਗੀ।
ਰਾਤ ਨੂੰ ਹਨਾ ਬੰਦਾ ਮਤਲਬ ਅਗਰ ਕੱਠੇ ਬੈਠਿਆ ਤਾਂ ਬਾਤਾਂ ਪਾਣੀਆਂ ਕਹਾਣੀਆਂ ਸੁਣਨੀਆਂ। ਕਿੰਨਾ ਕੁਛ ਅਗਲਾ ਕਰਦਾ ਸੀ ਹਨਾ ਮਤਲਬ ਜਿਵੇਂ ਖੂਹ ਹੋ ਗਏ ਸੀ ਕਿੰਨਾ ਕੁਛ ਸੀਗਾ ਅੱਜ ਕੱਲ੍ਹ ਤਾਂ ਖੂਹ ਮਤ ਲੱਗਦਾ। ਕਿਸੇ ਨਹੀ ਦੇਖੇ ਹੋਣੇ।
ਹਾਂਜੀ, ਮੈਂ-ਮੈਂ ਤਾਂ ਆਪ ਮੈਨੂੰ ਲੱਗਦਾ ਸ਼ਾਇਦ ਮੈਂ ਤਾਂ ਇੱਕ ਅੱਧੀ ਵਾਰ ਹੀ ਦੇਖਿਆ। ਕਿਤੇ ਘੁੰਮਣ ਵਗੈਰਾ ਗਏ ਹੋਏ, ਉੱਥੇ ਦੇਖਿਆ ਹੋਇਆ ਮੈਂ ਵੀ ਬਸ।
ਨੀ ਅਸੀਂ ਤਾਂ ਮਤਲਬ ਦੇਖਿਆ ਸਾਡੇ ਮਤਲਬ ਹੈਗਾ ਇੱਥੇ ਨੇੜੇ। ਅਸੀ ਤਾਂ ਦੇਖਿਆ ਹੋਇਆ।
ਅੱਛਾ ਜੀ।
ਹਾਂਜੀ-ਹਾਂਜੀ। ਪਰ ਉਹ ਮਤਲਬ ਸਾਫ ਹੈ ਉਹ ਚ ਮਤਲਬ ਪਾਣੀ ਨੀ ਹੈਗਾ ਸੁੱਕਾ ਪਿਆ ਉਹ।
ਅੱਛਾ ਜੀ।
ਹਾਂ, ਪਰ ਅੱਜ-ਕੱਲ੍ਹ ਤੇ ਦੇਖੋ ਮਤਲਬ ਕਿਉਂ ਕਿ ਬੋਰਵੈਲ ਵਗੈਰਾ ਹੋ ਗਏ ਪਹਿਲਾਂ ਤਾਂ ਹੁੰਦਾ ਸੀ ਕਿ ਹਾਂ ਖੂਹ ਤੋਂ ਪਾਣੀ ਲੈ ਕੇ ਆਣਾ ਯਾ ਟੋਬਾ ਹੁੰਦਾ ਸੀ, ਹੂੰ।
ਨਾਲ ਵੀ ਮਤਲਬ ਲੋਕਾਂ ਦੀ ਸਿਹਤ ਠੀਕ ਰਹਿੰਦੀ ਸੀ ਤੇ ਪਾਣੀ ਖਿੱਚਦੇ ਸੀ ਉੱਤੇ ਨੂੰ ਹਨਾ। ਤੇ ਸਿਹਤ ਦੀ ਐਕਸਰਸਾਈਜ਼ ਹੋ ਜਾਂਦੀ ਸੀ ਤੇ ਉਸ ਟਾਈਮ ਸਿਹਤਾਂ ਵਿ ਠੀਕ ਰਹਿੰਦੀਆਂ ਸੀਗੀਆ, ਹਾਂਜੀ।
ਸਹੀ ਗੱਲ ਐ, ਚਲੋ ਵੀ ਠੀਕ ਐ ਫੇਰ ਕਰਦੇ ਆ ਗੱਲ। ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।